ਹੈਲੋ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਮੈਂ ਠੀਕ ਹਾਂ ਤੁਸੀਂ ਸੁਣਾਓ?
ਮੈਂ ਵੀ ਠੀਕ ਹੈਗੀ ਹਾਂ ਹੋਰ, ਕੀ ਕਰ ਰਹੇ ਸੀ ਤੁਸੀਂ?
ਕੁਛ ਨਹੀਂ ਬਸ ਹੂ, ਬੱਚੇ ਮੋਬਾਇਲ ਲੈ ਕੇ ਬੈਠੇ ਸੀ ਉਹਨਾਂ ਨੂੰ ਵੀ ਮਨਾ ਕਰ ਰਹੀ ਸੀ ਕਿ ਹਰ ਹਰ ਜਗੇ ਮੋਬਾਇਲ-ਮੋਬਾਈਲ-ਮੋਬਾਇਲ ਲੈ ਕੇ ਜਾਣਾ। ਕਰਨਾ ਚੰਗੀ ਗੱਲ ਨਹੀਂ ਹੈਗੀ ਹੈ। ਅੱਜ ਕੱਲ ਤੇ ਇੰਨਾ ਅਡਿਕਸ਼ਨ ਹੋ ਗਿਆ ਹਨ ਨਾ ਬੱਚਿਆਂ ਨੂੰ ਤੇ ਵੱਡਿਆਂ ਨੂੰ ਵੀ ਹਰ ਜਗੇ ਮੋਬਾਇਲ-ਮੋਬਾਇਲ ਹੀ ਰਹਿੰਦਾ ਹੈ ਤੇ ਉਹ ਥੋੜੇ ਬਹੁਤ ਉਹੀ ਚੀਜ਼ਾਂ ਸਮਝਾ ਰਹੀ ਸੀ।
ਹਾਂਜੀ,
ਹਰ ਸਮੇਂ ਮੋਬਾਇਲ, ਮੋਬਾਇਲ ਨਾ ਕਰਿਆ ਕਰੋ ਕਿੰਨੀ ਦਿੱਕਤਾਂ ਹੁੰਦੀਆਂ ਇੰਨੀ ਦੇਰ ਦੇਰ ਤੱਕ ਬੱਚੇ ਮੋਬਾਇਲ ਚ ਬੈਠੇ ਰਹਿੰਦੇ ਨੇ ਦੇਖਦੇ ਰਹਿੰਦੇ ਨੇ ਦੇਖ-ਦੇਖ ਕੇ ਆਪਣੇ ਅੱਖਾਂ ਪੂਰੀਆਂ ਖ਼ਰਾਬ ਕਰ ਲੈਂਦੇ ਨੇ ਤੇ ਨਾਲੇ ਵੱਡੇ ਵੀ ਕਿੰਨੀ ਦੇਰ ਤੱਕ ਰਾਤੀ ਸੌਦੇ ਨੀ ਦੇਖਦੇ ਰਹਿਣਗੇ ਦੇਖਦੇ ਰਹਿਣਗੇ ਦੇਖਦੇ। ਦੇ ਰਹਿਣਗੇ ਆਦਤ ਹੀ ਲਾਤੀ ਹੈਗੀ ਹੈ ਹੋਰ ਕੀ ਹੈਗੀ ਹੈ ਫਿਰ ਅੱਖਾਂ ਦੇ ਥੱਲੇ ਉਹਨਾਂ ਦੇ ਤੇ ਆ ਜਾਂਦੇ ਨੇ
ਹਾਂਜੀ ਇਹ ਗੱਲ ਤਾਂ ਹੈਗੀ ਹੈ ਮੈਂ ਤੁਹਾਡੀ ਮੰਨਦੀ ਹਾਂ ਇਹ ਗੱਲ ਮੋਬਾਇਲ ਅਗਰ ਜਿੰਨਾ ਕਹਿੰਦਾ ਹੈ, ਨਾ ਕਿ ਚੰਗੀ ਚੀਜ਼ ਹੈ। ਉਨੀ ਮਾੜੀ ਵੀ ਹੈਗੀ ਹੈ ਇਹਦੇ ਸਾਈਡ ਇਫੈਕਟ ਵੀ ਹੈਗੇ ਨੇ ਫਾਇਦਾ। ਤੇ ਦੇਖੋ ਥੋੜਾ ਜੋ ਹੁੰਦਾ ਹੈ ਨਾਲ ਨੁਕਸਾਨ ਵੀ ਇਹਦਾ ਹੈਗਾ ਹੈ। ਪਰ ਅੱਜ ਕੱਲ ਤਾਂ ਮੈਂ ਦੇਖਦੀ ਹੈਗੀ ਹੈ ਮੈਂ ਰਾਹ ਚਲਦੇ ਵੀ ਨਾ ਬੰਦਾ ਫੋਨ ਤੇ ਹੀ ਸਕਟਰੋਲ ਕਰਦਾ ਰਹਿੰਦਾ ਹੈ ਚੈਟ ਚੈਟਿੰਗ ਕਰਦਾ ਰਹਿੰਦਾ ਹੈਗਾ। ਹੈ ਤੇ ਇਹ ਕਿਤੇ ਨਾ ਕਿਤੇ ਬੰਦਾ ਅਹ ਸੇਫ ਥੋੜੀ ਨਾ ਹੈਗੇ ਤੁਸੀਂ ਰਾਹ ਤੇ ਐਵੇਂ ਚੱਲੀ ਜਾ ਰਹੇ ਹੈਗੇ ਹੋ ਨਾ ਤੁਹਾਡਾ ਰਾਹ ਤੇ ਧਿਆਨ ਹੈ। ਕਿੱਧਰੋਂ ਕਿਹੜੀ ਗੱਡੀ ਆ ਰਹੀ ਹੈ ਕੁੱਛ ਹੋ ਰਿਹਾ ਪਤਾ ਥੋੜ੍ਹੇ ਨਾ ਚੱਲਦਾ ਹੈਗਾ ਹੈ। ਤੇ ਇੰਨਾ ਜ਼ਿਆਦਾ ਬੰਦਾ ਬੰਦਾ ਹੋਵੇ ਬੱਚਾ ਹੋਵੇ ਕੋਈ ਵੀ ਹੋਵੇ ਮੈਂ ਕਹਿੰ ਹਰ ਕੋਈ ਅਡਿਕਸ਼ਨ ਇੰਨਾ ਜ਼ਿਆਦਾ ਹੈਗਾ ਹੈ ਕਿ ਅਸੀਂ ਕਾਰ ਤੇ ਬੈਠੇ ਹੈਗੇ ਹੋ ਤਦ ਫੋਨ ਚੱਲ ਰਹੇ ਹੈਗੇ ਨੇ ਡਰਾਈਵਿੰਗ ਹੋ ਰਹੀ ਹੈ ਤਦ ਫਿਰ ਫੋਨ ਚੱਲ ਰਿਹਾ ਹੈਗੇ ਨੇ ਤੇ ਫਿਰ ਚੰਗੀਆਂ ਚੀਜ਼ਾਂ ਨਹੀਂ ਹੈਗੀਆਂ ਨੇ ਅੱਜ ਕੱਲ ਤਾਂ
ਹਾਂ ਉਹੀ ਤੇ ਨਾ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਾਤ ਚਲਦੇ ਚਲਦੇ ਵੀ ਫੋਨ ਦੇਖਦੇ ਰਹਿੰਦੇ ਕਿੰਨੀ ਕਿੰਨੀ ਵਾਰੀ ਤੇ ਮੈਂ ਦੇਖਿਆ ਲੋਕਾਂ ਨੂੰ ਕਿ ਗੱਡੇ ਵੀ ਹੁੰਦੇ ਨੇ ਤੇ ਉੱਥੇ ਗਿਰ ਜਾਂਦੇ ਨੇ ਫੋਨ ਚਲਾਉਂਦੇ ਚਲਾਉਂਦੇ ਉਹਨਾਂ ਨੂੰ ਕੋਈ ਹੋਸ਼ ਕੋਈ ਖ਼ਬਰ ਹੀ ਨਹੀਂ ਕਿ ਮੋਬਾਇਲ ਉਹਨਾ ਦਾ ਕਿੰਨਾ ਬੁਰਾ ਹਾਲ ਕਰ ਰਿਹਾ ਹੈ। ਕਿ ਗੁਲਾਮ ਹੀ ਬਣ ਕੇ ਰਹਿ ਗਏ ਨੇ ਮੋਬਾਇਲ ਦੇ ਬਿਲਕੁਲ ਵੀ ਉਹਨਾਂ ਨੂੰ ਇਹ ਨੀ ਪਤਾ ਕਿ ਸਾਹਮਣੇ ਗੱਡਾ ਹੈਗਾ ਕੀ ਹੈਗਾ ਜਾਂ ਗੱਡੀ ਚਲਾ ਰਹੇ ਨੇ। ਤਾਂ ਮੋਬਾਇਲ ਦੇਖ ਰਹੇ ਨੇ ਉਹ ਭਿੜ ਹੀ ਜਾਂਦੇ ਨੇ ਕਦੀ ਕਦੀ ਦੇਖਿਆ ਹੈਲਮੇਟ ਦੇ ਅੰਦਰ ਹੀ। ਫੋਨ ਨੂੰ ਵਾੜ ਕੇ ਗਰਦਨ ਟੇਡੀ ਕਰਕੇ ਗੱਲ ਕਰਦੇ ਰਹਿਣਗੇ ਕਰਦੇ ਰਹਿਣਗੇ ਪਿੱਛੋਂ। ਕੋਈ ਗੱਡੀ ਹੋਰਨ ਵਜਾ ਰਹੀ ਨਹੀਂ ਵਜਾ ਰਹੀ ਹੈ ਕੁਛ ਸੁਣਾਈ ਨਹੀਂ ਦਿੰਦਾ ਲੋਕਾਂ ਨੂੰ। ਤੇ ਇਹੀ ਸਭ ਬਿਮਾਰੀ ਹੈਗੀ ਹੈ ਨਾਲੇ ਫਿਰ। ਐਕਸੀਡੈਂਟ ਹੋ ਜਾਂਦੇ ਨੇ ਐਕਸੀਡੈਂਟ ਹੋਣ ਦੇ ਕਿੰਨੇ ਚਾਂਸਿਸ ਰਹਿੰਦੇ ਨੇ ਇਹਦੇ ਕਰਕੇ।
ਬਹੁਤ ਹੁੰਦੇ ਨੇ ਵੀ ਅਗਰ ਦੇਖਿਆ ਜਾਵੇ। ਤੇ ਇਹ ਕਿਥਇਹ ਸਹੀ ਚੀਜ਼ ਥੋੜੀ ਨਾ ਹੈਗੀ ਹੈ। ਇੱਕ ਤੇ ਸੁਣਾਈ ਵੀ ਨੀ ਪੈਂਦਾ, ਬੰਦਾ ਟ੍ਰੈਫਿਕ। ਹੋਵੇ ਤੇ ਸੁਣ ਪਿੱਛੇ ਕਹਿੜੀ ਗੱਡੀ ਆ ਰਹੀ ਐ ਸੁਣਾਈ ਹੀ ਨੀ ਪੈਂਦਾ ਦੂਜੀ ਗੱਲ ਹੈ ਤੁਸੀਂ। ਦੇਰ ਤੱਕ ਐਵੇਂ ਹੈਲਮੇਟ ਦੇ ਸਾਰੇ ਜਾਂ। ਅਹ ਕੰਨ ਨਾਲ ਫੋਨ ਐਵੇਂ ਲਗਾ ਕੇ, ਤੁਸੀਂ ਕਿੰਨੀ ਦੇਰ ਸੁਣ ਲਓਗੇ। ਕਿਤੇ ਨਾ ਕਿਤੇ ਬਹ।
ਹਾਂਜੀ। ਹੈਲੋ